ਹੈਲੋ।
ਹੈਲੋ।
ਹਾਂਜੀ, ਵਾਜ਼ ਆ ਈ ਐ।
ਹਾਂਜੀ। ਹਾਂਜੀ, ਆ ਰੀ ਐ ਆਵਾਜ਼ ਬੋਲੋ, ਵਧੀਆ-ਵਧੀਆ, ਤੁਸੀਂ ਸੁਣਾਓ।
ਮੈਂ ਵਧੀਆ।
ਕੀ ਕਰਦੇ ਤੁਸੀਂ? ਹੋਰ ਕਿੱਦਾਂ, ਫੋਨ ਕਿੱਦਾਂ ਕੀਤਾ ਸਾਨੂੰ।
ਇੱਕ ਸੈਕਿੰਡ ਨਾ ਅਵਾਜ਼ ਥੋੜੀ ਘਟ ਏ। ਅਵਾ ਤੇਰੀ ਹ ਬਟਨ ਖਰਾਬ ਹੋਨ ਲਗ ਜਾ, ਬਟਨ ਖਰਾਬ ਹ
ਹੈਲੋ, ਮੈਂ ਬਾਰ ਜਾਂਨੀ ਆ ਰੂਮ ਚ ਸੀ ਨਾ ਮੈਂ ਸ਼ੈਦ ਤਾਂ ਕਰਕੇ ਆਵਾਜ਼ ਘੱਟ ਆਂਦੀ ਏ, ਮੈਂ ਬਾਰ ਜਾਂਨੀ ਆਂ। ਹਾਂਜੀ, ਹੈਲੋ ਹੁਣ ਆਈ ਆਵਾਜ਼।
ਹੈਲੋ।
ਹੈਲੋ।
ਹਾਂਜੀ-ਹਾਂਜੀ, ਹੁਣ ਠੀਕੈ ਹੁਣ ਹਾਂਜੀ, ਤਾਨੂੰ ਆ ਰੀ ਮੇਰੀ ਆਵਾਜ਼।
ਹਾਂਜੀ-ਹਾਂਜੀ, ਨੈਟਵਰਕ ਪ੍ਰੋਬਲਮ ਹੀ ਐ ਕੋਈ ਏਦਾਂ ਈ ਆਵਾਜ਼ ਜੇੜੀ ਰੁਕਦੀ ਐ।
ਉਹ ਨੈਟਵਰਕ ਪ੍ਰੋਬਲਮ ਨਹੀਂ ਸੀ ਐਕਚੁਲੀ ਮੇਰੇ ਨਾ ਫੋਨ ਦਾ ਜੋ ਵਾਲਿਯੁਮ ਬਟਨ ਹੈ ਔ ਖਰਾਬ ਹੈ, ਤਾਂ ਮੈਂ ਹੁਣੇ ਹੈਅ ਫੋਨਸ ਲਗਾਏ, ਹੁਣ ਸਈ ਆ ਰੀ ਐ।
ਹ ਔਕੇ, , ਹੋਰ ਸੁਨਾਔ ਕੀ ਕਰਦੇ।
ਹੋਰ-ਹੋਅ ਹੋਰ ਵਧੀਆ, ਮੈਂ ਐਕਚੁਲੀ ਤਾਨੂੰ ਫੋਨ ਕੀਤਾ ਸੀ, ਤੁਸੀਂ ਦੱਸ ਰਹੇ ਸੀ ਕੋਈ ਸ਼ਾਦੀ ਲਾਲ ਕਰਕੇ ਕੋਈ ਸੂ ਦੇ ਨਾਲ ਦਾ ਤੁਸੀ ਅ ਦੱਸ ਰੇ ਸੀ। ਕਰਨ ਵਾਸਤੇ ਕਿ ਲੈਣ ਜਾਣਾ। ਕੋਈ ਸੇਲ ਵਗੈਰਾ ਲੱਗੀ ਏ। ਤੇ ਔਦੇ ਆਸਤੇ ਮੈਂ ਕਾਲ ਕਰੀ ਸੀ ਕਿ ਮੈਂ ਫੇਰ ਕਦੋਂ ਆਵਾਂ, ਦੱਸ ਦੋ ਮੈਨੂੰ।
ਹੁਣ ਤਾਂ ਤੁਸੀਂ ਲੇਟ ਹੋ ਗਏ, ਔ ਤਾਂ ਮੈਂ ਤਾਨੂੰ ਕਿਹਾ ਸੀਗਾ, ਇੱਕ ਤੋਂ ਦਸ ਤੱਕ ਸੇਲ ਲੱਗਦੀ ਏ।
ਇੱਕ ਜੁਲਾਈ ਤੋਂ ਲੈ ਕੇ ਦਸ ਜੁਲਾਈ ਤੱਕ ਲੱਗਦੀ ਏ ਸੇਲ ਔ।
ਔਹੋੋ, ਅੱਛਾ-ਅੱਛਾ।
ਹਮ ਹੁਣ ਤੁਸੀਂ ਲੇਟ ਹੋ ਗਏ ਹੁਣ ਤਾਂ ਅੱਜ ਤੇਰ੍ਹਾਂ ਤਰੀਕ ਹੋ ਗੀ ਹੁਣ ਪਤਾ ਨੀ ਹੈ ਕਿ ਨੀ ਹੈ। ਨਅ
ਕੋਈ ਨੀ ਆਪਾਂ ਇੱਕ ਵਾਰੀ ਜੇ ਤੁਸੀਂ ਕੱਲ ਫਰੀ ਹੋ, ਇੱਕ ਵਾਰੀ ਆਪਾਂ ਜਾਈ ਏ ਮਤਲਬ ਮੈਂ ਆਜਊਂਗੀ ਤੁਹਾਡੇ ਘਰ ਪੰਜ ਸਾਢੇ ਪੰਜ ਜਦੋ ਤੱਕ
ਸਾਢੇ ਪੰਜ ਵਜੇ ਤੱਕ ਚਲੋ ਦੇਖਲੋ ਆ ਜਾਣਾ। ਫਿਰ ਮੈਂ ਫ੍ਰੀ ਹੋ ਕੇ ਫ੍ਰੀ ਹੋਜਾਗੀ ਜਲਦੀ ਫੇਰ ਆ ਜਨਾ ਆ ਜਨਾ ਚਲੋ ਠੀਕ ਏ ਜਾ ਕੇ ਦੇਖ ਆਨੀ ਆ।
ਹਾਂਜੀ ਠੀਕ ਐ ਔ ਨਾ ਮੈਂ, ਮੈਂ ਨਾਲੇ ਹੋਰ ਵੀ ਦੇਖ ਰਹੀ ਸੀ। ਮੈਨੂੰ ਨਾ ਐਡ ਵਗੈਰਾ ਸ਼ੋ ਹੋ ਰਹੀਆਂ ਸੀ ਜਿਵੇਂ ਇਕ ਹੁਸ਼ਿਆਰਪੁਰ ਵਿੱਚ ਨਾ ਅ ਕੰਨਵਲ, ਹੱਟ ਕਰਕੇ ਕੋਈ ਇਦ ਕਲੋਦਿੰਗ ਦਾ ਸਟੋਰ ਐ, ਆਪਾਂ ਉੱਥੇ ਵੀ ਜਾ ਸਕਦੇ ਹਾਂ ਮਲਬ ਉਹ ਨਾ, ਐੇ- ਆਹ ਰਿਟੈਲ ਦਾ ਏ ਪਰ ਉਹ ਨਾ ਹੋਲ ਸੇਲ ਪ੍ਰਾਈਜ ਤੇ ਸੂਟ ਕਰ- ਈਵਨ ਕਸਟਮਰਜ਼ ਨੂੰ ਵੀ। ਤੇ ਆਪਾਂ ਉੱਥੇ ਵੀ ਇਕ ਵਾਰੀ ਟਰਾਈ ਮਾਰ ਸਕਦੇ ਆ ਮੈਂ ਇਥੇ ਪਿਓਰ ਸ਼ਿਮਰ ਦਾ ਸੂਟ ਦੇਖ ਰਹੀ ਕੁਛ ਐ- ਜਿਵੇਂ ਕੁਛ ਬਾਰਾਂ ਸੌ, ਦੋ ਹਜ਼ਾਰ ਤੱਕ ਦੇ ਸੂਟ ਉੱਥੇ ਆਰਾਮ ਨਾਲ ਮਿਲ- ਜਾਂਦੇ ਆ।
ਅੱਛਾ
ਮਤਲਬ ਸਹੀ ਪ੍ਰਾਈਜਿੰਗ ਐ ਉਹਨਾਂ ਦੀ। ਅਹ ਇੱਧਰ ਘ ਘਰ ਤੋਂ ਥੋੜਾ ਅੱ ਜਾ ਕੇ ਉੱਧਰ ਹੈਗੀ ਉਹਨਾਂ ਦੀ ਸ਼ੋਪ।
ਕਿਹੜੀ ਸਾਈਡ 'ਤੇ।
ਘੰਟਾ ਘਰ ਤੋਂ ਥੋੜਾ ਅੱਗੇ ਜਾ ਕੇ, ਮਤਲਬ ਘੰਟਾਘਰ ਦੇ ਵਿੱਚ ਈ ਹੈ ਗਲੀਆਂ- ਗਲੀਆਂ ਚ ਜਾ ਕੇ ਨਾ।
ਓਕੇ ਅੱਛਾ।
ਖਵਾਜੂ ਬਸ ਉੱਧਰ ਹੀ ਪੈਂਦਾ ਹੈਨਾ।
ਹਾਂ- ਹਾਂ ਉੱਧਰ ਈ ਪੈਂਦਾ।
ਹਾਂ- ਹਾਂ ਬਸ ਉੱਧਰ ਈ ਆ ਉਹਨਾਂ ਦੀ, ਮੈਂ ਕਦੇ ਗਈ ਹੀ ਨੀ ਮੈਂ ਸੋਚ ਰਹੀ ਸੀ ਕਿ ਆਪਾਂ ਇੱਕ ਵਾਰੀ ਟਰਾਈ ਮਾਰੀਏ ਨਾ ਕਿ- ਹੈਗਾ।
ਹੂੰ -ਹੂੰ। ਹਾ ਦੇਖ ਲਾਂਗੇ ਫ ਸਾਢੇ ਪੰਜ, ਪੰਜ- ਪੰਜ ਵਜੇ ਆ ਜਾਣਾ ਸਾਢੇ ਪੰਜ ਚ ਲੇਟ ਹੋ ਜਾਣਾ ਫੇਰ ਰਾ- ਕਿ ਮੈਂ ਖਾਣਾ ਵਗੈਰਾ ਵੀ ਬਣਾਣਾ ਹੁੰਦਾ ਹੈ ਨਾ ਤੁਸੀਂ ਪੰਜ ਵਜੇ ਆ ਜਾ ਨਾ ਵੀ ਜਾਂਦੇ- ਜਾਂਦੇ ਸਾਢੇ ਪੰਜ, ਸਵਾ ਪੰਜ ਵੱਜ ਜਾਣੇ ਆ।
ਹੂੰ-ਹੂੰ
ਫੇਰ ਉੱਥੇ ਵੀ ਦੇਖਦਿਆਂ ਕਰਦਿਆਂ ਟਾਈਮ ਲੱਗ ਜਾਣਾ ਫੇਰ -
ਠੀਕ ਹੈ- ਠੀਕ ਹੈ।
ਖਾਣਾ ਵੀ ਤਾਂ ਬਣਾ ਸਕਦੀ ਹੈ ਨਾ ਸਹੀ ਟਾਈਮ ਨਾਲ।
ਹਾਂਜੀ- ਹਾਂਜੀ ਠੀਕ।
ਹੋਰ ਲੈਣਾ ਕੀ ਹੈ ਤੁਸੀਂ ਸੂਟ, ਹਾਂਜੀ।
ਕੀ ਕਹਿ ਰਹੇ ਸੀ ਤੁਸੀਂ?
ਹ ਮੈਂ ਪੁੱਛ ਰਹੀ ਸੀ ਤੁਸੀਂ ਰੈਡੀਮੇਡ ਲੈਣਾ ਕਿ ਅਨਸਟਿਚ ਫੈਬਰਿਕ ਈ ਲੈਣਾ ਏ।
ਮੈਂ ਨਾ ਐਕਚੁਲੀ ਦੋਨੋ ਹੀ ਟਰਾਈ ਮਾਰਨੀ ਤੁਸੀਂ ਨਾਲੇ ਕਿਤੇ ਹੋਰ ਜਾਓ ਤੁਡੇ ਨਾ ਪਿੱਛੇ ਅਸੀਂ, ਕੂੱਕਰ ਦੀ ਸੀਟੀ ਦੀ ਆਵਾਜ਼ ਆ ਰਹੀ ਐ।
ਆਵਾਜ਼ ਸਲੋਅ ਹੋ ਗਈ ਐ ਤੁਹਾਡੀ ਬੋਤ ਜ਼ਾਦਾ ਹੁਣ।
ਅੱਛਾ ਹੁਣ ਕੈਸੀ ਆ ਰਹੀ ਐ?
ਹਾਂ ਹੁਣ ਸਹੀ ਆ ਰਹੀ ਐ, ਹਾਂ।
ਹਾਂਜੀ ਮੈਂ ਕਹਿ ਰਹੀ ਤੁਸੀਂ ਨਾ ਆਪਣੀ ਜਗਾ ਚੇਂਜ ਕਰੋ।
ਜਗਾ ਚੇਂਜ ਕਰਾਂ ਆਵਾਜ਼ ਤਾਂ ਸਾਫ਼ ਆਏਗੀ। ਠੀਕ ਏ ਕਰ ਲਈ- ਕਰ ਲਈ ਮੈਂ ਜਗਾ ਬਾਹਰ ਆ ਗਈ ਹਾਂ ਮੈਂ ਹੁਣ।
ਅੱਛਾ ਜੀ ਠੀਕ- ਠੀਕ। ਮੈਂ ਤੁਸੀਂ ਮੈਨੂੰ ਪੁੱਛ ਰਹੇ ਸੀ ਕਿਹੜਾ ਸੂਟ ਲੈਣਾ ਮੈਂ ਸੋਚ ਰਹੀ ਸੀ ਜੈਸੇ ਅਨਸ- ਸਟਿਚ ਲੈ ਲਿਆ, ਆ। ਜਾਂ ਫੇਰ ਜੇ ਮੈਨੂੰ ਰੇਡੀਮੇਡ ਵਿੱਚ ਵੀ ਈ ਅਛਾ ਮਿਲ ਜਾਂਦਾ ਤਾਂ ਮੈਂ ਉਹ ਵੀ ਟਰਾਈ ਕਰ ਸਕਦੀ ਆ
ਰੇਡੀਮੇਡ ਮਿੰਟ ਮਿਲ ਰੇਡੀਮੇਡ ਮਿਲ ਜਾਏ ਤਾਂ ਜਾਦਾ ਬੈਟਰ ਐ ਕਿਉਂਕਿ ਫਿਰ ਨਾ ਸਟਿਚਿੰਗ ਦਾ ਵੀ ਪੰਗਾ ਰੈਂਦਾ ਡਿਜ਼ਾਇਨ ਵਗੈਰਾ ਦਾ ਪੰਗਾ ਰੈਂਦਾ ਰੇਡੀਮੇਡ ਡਿਜ਼ਾਇਨ ਵਾਲੇ ਮਿਲ ਜਾਂਦੇ ਆ। ਤਾਂ ਓ ਸਾਨੂੰ ਜਾਦਾ ਬੈ
ਮੈਂ ਐਕਚੁਲੀ ਕਨਫਿਊਜ਼ ਆਂ ਤੁਸੀ ਮੈਨੂੰ ਥੋੜ੍ਹਾ ਗਾਈਡ ਕਰ ਦਿਉ ਕਿਉਂਕਿ ਅਗਰ ਮੈਂ ਸਟਿਚ ਵਾਲਾ ਅਗਰ ਮੈਂ ਸਟਿਚ ਕਰਾਣੀ ਆਂ ਮੈਨੂੰ ਮੇਰੀ ਓ ਜਿਦਾਂ ਫਿਟਿੰਗ ਪ੍ਰੋਪਰ ਸਟਾਈਲ ਮਿਲ ਜਾਏਗਾ ਜੋ ਮੈਨੂੰ ਚਾਈਦਾ। ਉਂਜ ਮੈਂ ਰੇਡੀਮੇਡ ਲੈਂਣੀ ਬਾਈ ਚਾਂਸ ਮੈਨੂੰ ਫਿਟਿੰਗ ਸਈ ਨਾ ਆਈ ਜਾਂ ਫਿਰ ਅਗਰ ਫਿਟਿੰਗ ਉਨਾ ਕਰਾ ਕਰਕੇ ਵੀ ਦਿੱਤੀ ਕਈ ਵਾਰ ਸਈ ਨਈ ਆਂਦੀ ਐ ਕਿਉਕਿ ਦੋ ਤਿੰਨ ਮੇਰੇ ਨਾਲ ਐੇਸੇ ਕੇਸਿਸ ਹੋ ਚੁੱਕੇ ਕਿ ਮੈਂ ਨਾ ਅ ਫੁਲੀ ਸਟਿਚ ਅਨਾਰਕਲੀ ਸੂਟ ਲਏ ਸੀ ਓ ਹਲੇ ਤਕ ਵੀ ਇੰਨੇ ਢਿੱਲੇ ਮੈਂ ਦੋ ਤਿੰਨ ਵਾਰ ਉਦੀ ਫਿ ਕਰਾ ਚੁੱਕੀ ਆਂ ਪਰ ਓਜੈਕਟ ਫਿਟਿੰਗ ਆਂਦੀ ਆ ਹੀ ਨਈ ਪਾਂਦੀ ਐ।
ਓ ਤਾਂ ਚਲੋ ਕੋਈ ਨਈ ਮੈਂ ਜਿੱਥੋਂ ਕੱਪੜੇ ਸਿਲਵਾਂਣੀ ਆਂ ਉੱਥੋਂ ਤੁਹਾਡੇ ਕਰਵਾ ਦਾਂਗੀ ਸਟੀਿਚਿੰਗ ਓ ਕਰ ਦੇਣਗੇ। ਦੋ ਵਾਰ ਪਾ ਕੇ ਦੇਖ ਲੈਣਾ ਓ ਕਰ ਦੇਣਗੇ ਹੂੰ।
ਅੱਛਾ
ਰੈਡੀਮੇਡ ਦਾ ਸਟਿਚਿੰਗ ਤਾਂ ਕਰਵਾਣੀ ਪੈਂਦੀ ਏ ਇੱਕਦਮ ਫੇਰ ਪਰਫੈਕਟ ਫਿਟਿੰਗ ਤਾਂ ਨਈ ਆਂਦੀ ਰੇਡੀਮੇਡ ਦੀ ਕਰਵਾਣੀ ਈ ਪੈਂਦੀ ਏ ਸਟਿਜਿੰਗ ਲੈਂਥ ਜਾਂ ਓ ਖੁੱਲੇ ਓ ਲੂਜ ਹੁੰਦੇ ਆ ਕੋਈ ਨਾ ਕੋਈ ਇਸ਼ੂ ਤਾਂ ਹੁੰਦਾ ਹੀ ਆ ਕਰਵਾਣਾ ਈ
ਤੇ ਜੇ ਮੈਂ ਸਾੜੀ ਲੈਣੀ ਹੋਏ ਫਿਰ ਕੋਈ ਦੁਕਾਨ ਤੁਹਾਨੂੰ ਜੇ ਪਤਾ ਹੋਏ। ਕਿੱਥੇ ਜਾ ਸਕਦੇ ਆਂ।
ਸਾੜੀ ਸਟਿਚਿੰਗ ਵਾਲੀ ਲੈਣੀ ਹੈ ਕਿ ਉਦਾਂ ਈ।
ਸਾੜੀ ਅਨਸਟਿਚ ਈ ਹੋਏ ਮੈਂ ਉਨੂੰ ਸਟਿਚ ਕਰਾਂਗੀ ਕਿਉਂਕਿ ਫਿਰ ਨਾ ਹਾਂ ਬਲਾਉਜ ਦੀ ਫਿਟਿੰਗ ਦਾ ਪੰਗਾ ਪੈ ਜਾਂਦਾ ਐ।
ਸਾਰੀ ਮੈਂ ਤਾਂ ਆਪਣੀ ਬੇਟੀ ਨੂੰ ਦਿਲਵਾਈ ਸੀ ਉੱਥੋਂ ਕਿਆ ਕੈਂਦੇ ਆ। ਐਨ ਆਰ ਆਈ ਸਟੋਰ ਤੋਂ
ਓਕੇ-ਓਕੇ ਤੇ ਕਿੱਦਾਂ ਦੀ ਸਾੜੀ ਸੀ ਉਨਾਂ ਦੀ ਮਤਲਬ ਮੈਨੂੰ ਥੋੜ੍ਹੀ ਸ਼ਿਮਰ ਦੇ ਵਿੱਚ ਹੀ ਥੋੜ੍ਹੀ ਸਿਲਕ ਦੇ ਵਿੱਚ ਚਾਈਦੀ ਐ।
ਅੱਛੀ ਐ-ਅੱਛੀ ਐ ਕਾਫੀ ਅੱਛੀ ਮਿਲ ਗਈ ਸੀਗੀ। ਸਟੋਨ ਵਗੈਰਾ ਲੱਗੇ ਅਸੀਂ ਲਾਈਟ-ਲਾਈਟ ਹਲਕੇ-ਹਲਕੇ ਬਰੀਕ-ਬਰੀਕ ਅੱਛੀ ਆਈ ਕੱਪੜਾ ਵੀ ਫੈਬਰਿਕ ਵੀ ਅੱਛਾ ਪਾਈ ਵੀ ਬੋਤ ਅੱਛੀ ਲੱਗਦੀ ਏ।
ਓਕੇ ਠੀਕ ਏ-ਠੀਕ ਏ ਕੋਈ ਐਸਾ ਤਾਂ ਨੀ ਕੀ ਮਤਲਬ ਓ ਤੇ ਅਗਰ ਸਟੋਨ ਵਰਕ ਹੋਇਆ ਤਾਂ ਸਟੋਨ ਨਿਕਲ ਜਾ ਜੋ ਵੀ ਵਰਕ ਹੋਇਆ ਓ ਐਜ ਇਟ ਇਜ਼ ਰਏਗਾ ਜਾਂ ਕਲਰ ਤੇ ਨਈ ਨਿਕਲੇਗਾ।
ਬਹੁਤ ਅੱਛੀ ਨਿਕਲੀ ਏ ਕਿੰਨੀ ਵਾਰ ਪਾ ਚੁੱਕੀ ਏ ਮੇਰੀ ਬੇਟੀ ਸਟੋਨ ਵਗੈਰਾ ਕਲਰ ਵਗੈਰਾ ਕੁਛ ਖ਼ਰਾਬ ਨਈ ਹੋਇਆ।
ਓਕੇ ਠੀਕ ਏ-ਠੀਕ ਏ। ਠੀਕ ਏ ਤੇ ਆਪਾਂ ਕੱਲ ਫਿਰ ਇਹੀ ਤਿੰਨ ਦੁਕਾਨਾਂ ਤੇ ਜਾ ਆਵਾਂਗੇ ਹਨਾ ਇੱਕ ਜੇੜੀ ਤੇਰੀ ਜੇੜੀ ਤੁਸੀਂ ਦੱਸ ਰਏ ਸੀਗੇ ਤੇ ਇੱਕ ਜੇੜੀ ਐ ਜੋ ਮੈਂ ਤੁਹਾਨੂੰ ਕੈ ਰਈ। ਕੰਵਲ ਵਾਲੀ ਤੇ ਇੱਕ ਜੇੜਾ ਐਨ ਆਰ ਆਈ ਹੁਣ ਜੇੜਾ ਤੁਸੀਂ ਦੱਸ ਰਏ ਇਨਾ ਤਿੰਨਾ ਤੇ ਆਪਾਂ ਜਾਵਾਂਗੇ।
ਠੀਕ ਟਾਈਮ ਨਾਲ ਜਾਣਾ ਨਾ ਤੁਸੀਂ ਜਾਦਾ ਲੇਟ ਨਾ ਆਣਾ। ਟਾਈਮ ਨਾਲ ਆਜੋਗੇ ਤੇ ਫਿਰ ਮੈਂ ਤਿਆਰ ਹੋ ਕੇ ਬੈਠਾਂਗੀ। ਤੇ ਨਾਲ ਈ ਨਿਕਲ ਜਾਵਾਂਗੇ ਰਾਤ ਖਾਣਾ ਵਗੈਰਾ ਬਣਾਣਾ ਹੁੰਦਾ।
ਠੀਕ ਹੈ ਮੈਂ ਏਦਾਂ ਕਰਾਂਗੀ ਨਾ ਮੈਂ ਆਪਣੀ ਸਕੂਟੀ ਤੇ ਆ ਜਾਂਗੀ ਤੇ ਆਪਾਂ ਫਿਰ ਜਲਦੀ ਪਹੁੰਚ ਜਾਂਗੇ ਹਨਾ।
ਹਾਂ-ਹਾਂ-ਹਾਂ ਸਈ ਗੱਲ- ਸਈ ਗੱਲ ਐ।
ਹੂੰ ਓ ਸ਼ਾਦੀ ਸ਼ਾਦੀ ਲਾਲ ਦੀ ਅ ਉਸਦਾ ਮੈਨੂੰ ਅ ਰਸਤਾ ਨੀ ਪਤਾ ਏ ਸ਼ਾਦੀ ਲਾਲ ਦੀ ਦੁਕਾਨ ਦਾ ਓ
ਓ ਤਾਨੂੰ ਮੈਂ ਦੱਸਦਾ ਗੀ। ਹੋਰ, ਹੋਰ ਕੁਛ।
ਹੋਰ ਬਸ ਏਹੀ ਤੇ ਹੁੰਦੇ-ਹੁੰਦੇ ਆਪਾਂ ਨਾ, ਮੈਂ ਸ਼ੂਜ ਵੀ ਲੈਣੇ ਸੀਗੇ। ਤੇ ਉ ਓਥੇ ਵੀ ਆਪਾਂ ਜਾ ਆਵਾਂਗੇ ਜੋ ਜਨਤਾ ਬੂਟ-ਹਾਊਸ ਯਾਂ ਫਿਰ ਪੰਜਾਬ ਬੂਟ-ਹਾਊਸ ਐ।
ਹਮ ਓਨਾਂ ਦੇ ਪ੍ਰਾਈਜ਼ ਬੋਤ ਹੁੰਦੇ ਐ, ਪੰਜਾਬ ਬੂਟ ਵਾਲਿਆਂ ਦੇ ਜਨਤਾ ਬੂਟ ਵਾਲਿਆਂ ਦੇ।
ਕੋਈ ਨੀ ਓ ਜਾਨਦੇ ਈ ਆਂ, ਤੇ ਹੋਜੇਗਾ ਹਨਾ
ਮੈਂ ਕਿਆ ਓ ਤੇ ਜਾਨਦੇ ਏਂ, ਆਪਣੇ ਰਿਲੇਟਿਵਸ ਵਿੱਚੋਂ ਈ ਐ, ਤੇ ਓ ਤੇ ਹੋ ਜੇਗਾ ਕੋਈ ਚੱਕਰ ਨਈ।
ਚਲੋ ਦੇਖ ਲੈਣਾ, ਜਿੱਥੋਂ ਤਾਨੂੰ, ਠੀਕ ਲੱਗਦਾ।
ਹਮ-ਹਮ ਠੀਕ ਐ। ਓ ਨਾਲੇ ਰਸਤੇ ਵਿੱਚ ਈ ਪੈਂਦਾ। ਜਦੋਂ ਆਪਾਂ ਕਨਮਲ ਦੇ ਜਾਵਾਂਗੇ ਨਾ, ਓਦੇ ਰਸਤੇ ਵਿੱਚ ਈ ਪਏਗਾ, ਤੇ ਉੱਥੇ ਇੱਕ ਵਾਰੀ ਨਜ਼ਰ ਮਾਰ ਲਾਂਗੇ ਆਪਾਂ
ਹੂੰ -ਹੂੰ, ਠੀਕ ਏ, ਠੀਕ ਏ।
ਹੂੰ, ਤੁਸੀਂ ਕੁਸ਼ ਲੈਣਾ ਹੋਏ ਰਸਤੇ ਵਿੱਚੋਂ ਤੇ ਫਿਰ ਦੱਸ ਦੇਣਾ, ਕਿਉਂ ਜਾ ਰਏ ਓ ਤੁਸੀਂ ਫੇਰ ਤੇ ਕੋਈ ਕੰਮ ਤੁਆਡਾ ਵੀ ਸਿੱਧਾ ਹੋਜੇ ਮੇਰੇ ਨਾਲ ਤੇ ਵਦੀਐ
ਓ ਫਿਰ ਦੇਖ ਲਾਂਗੀ, ਤੁਆਡੇ ਨਾਲ ਮੈਂ ਵੀ ਕੁਸ਼ ਦੇਖ ਲਾਂਗੀ, ਕੁਸ਼ ਲੈ
ਹੂੰ-ਹੂੰ
ਲੈਲਾ ਗੀ ਮੈ ਵੀ।
ਠੀਕ ਐ, ਠੀਕ ਐ।
ਕੋਈ ਸੂਟ ਵਗੈਰਾ ਈ ਦੇਖ ਲਾਂਗੀ ਮੈਂ ਹੋਰ ਨੀ, ਸੂਟ ਜਿੰਨੇ ਹੋਣ ਓਨੇ ਥੋੜੇ ਆ ਸਾਨੂੰ ਲੋਕਾਂ ਨੂੰ
ਮੈਂ ਵੀ ਏਈ ਸੋਚ ਰਈ ਸੀ, ਜਿੰਨੀ ਸ਼ੋਪਿੰਗ ਕਰ ਲੂੰ ਉਨੀ ਘੱਟ ਈ ਐ।
ਹੂੰ ਹੋਰ ਕੋਟਨ ਦੇ ਈ ਲੈਣੇ ਆ, ਤੁਸੀਂ ਤਾਂ ਸੂਟ ਹਨਾ
ਨਈ, ਮਤਲਬ ਮੈਨੂੰ ਕੋਟਨ ਦੇ ਤਾਂ ਰੈਗੂਲਰ ਵੇਅਰ ਵਿੱਚ ਹੋ ਗਏ ਨਾ, ਮੈਂਨੂੰ ਥੋੜੇ ਪਾਰਟੀ ਵੇਅਰ ਚਾਈਦੇ ਆ, ਬਿਕੋਜ਼ ਮੈਂ ਨਾ ਫੰਕਸ਼ਨ ਵਾਸਤੇ ਦੇਖ ਰਈ ਆ ਸੂਟ ਲੈਣ ਲਈ ਤੇ ਤਾਂ ਹੀ ਮੈਂ ਕੈਅ ਰਈ ਥੋੜਾ ਸ਼ਿਮਰ ਵਿੱਚ ਚਾਈਦਾ ਮੈਨੂੰ ਕਿ ਥੋੜਾ ਨਾ ਫੈਂਸੀ ਟਾਈਪ ਹੋ ਜੇ ਥੋੜਾ ਜੇਆ
ਓਕੇ
ਹਾਂਜੀ।
ਠੀਕ ਐ, ਮਿਲ ਜਾਣਗੇ ਹਰ ਤਰਾਂ ਦੀ ਵਰਾਇਟੀ ਟੀ ਹੁੰਦੀ ਐ ਉੱਥੇ, ਸ਼ਾਦੀ ਲਾਲ ਦੇ ਵੀ ਸ ਹਰ ਤਰਾਂ ਦੀ ਵਰਾਇਟੀ ਐ। ਪਾਰਟੀ ਵੀਅਰ ਵੀ ਐ, ਰੈਗੂਲਰ ਵੀ ਐ।
ਅੱਛਾ ਤੇ ਏਨਾਂ ਦੀ ਰੇਂਜ ਕਿਆ ਏ, ਏਦੀ ਸ਼ਾਦੀ ਲਾਲ ਦੀ?
ਸ਼ਾਦੀ ਲਾਲ ਦੀ ਪੰਜ ਸੌ ਤੋਂ ਵੀ ਸ਼ੁਰੂ ਐ, ਬਾਰ ਲਗਾਏ ਹੋਏ ਆ ਰੈਗੁਲਰ ਪਾਣ ਲਈ। ਓਨਾ ਦੇ ਇੰਨੇ ਪਿਆਰੇ-ਪਿਆਰੇ ਪ੍ਰਿੰਟ ਹੁੰਦੇ ਐ, ਕਲਰ ਹੁੰਦੇ ਐ ਪੰਜ ਸੌ ਤੋਂ ਸਟਾਟ ਤਾ ਬਾਰ ਲੱਗੇ ਹੁੰਦੇ ਆ, ਫਿਰ ਉਸ ਤੋਂ ਬਾਦ ਫੇਰ ਜਿੰਨੀ ਕੁ ਸਾਡੇ ਚੁਆਇਸ ਆ, ਜਿੰਨਾ ਮਰਜ਼ੀ ਤੁਸੀਂ ਮੇਂਗਾ ਲੈ ਲੋ।
ਓਕੇ, ਠੀਕ ਐ, ਠੀਕ ਐ। ਠੀਕ ਐ, ਚਲੋ। ਠੀਕ ਐ ਮਿਲਦੇ ਆਂ ਫਿਰ ਹਨਾ ਕੱਲ, ਆਂਦੀ ਆ ਫਿਰ ਹੁਣ ਮੈਂ ਕਰ ਲਾਂ ਆਪਣਾ ਕੰਮ ਥੋੜਾ ਜਿਆ ਤੇ ਫਿਰ ਆਪਾਂ ਕੱਲ ਮਿਲਦੇ ਆ, ਪੰਜ ਕ ਵਜੇ ਨਾ ਹਨਾਂ।
ਠੀਕ ਐ ਪੰਜ ਵਜੇ ਆ
ਤੇ ਆਪਾਂ ਸਿੱਧੇ, ਹਾਂ ਮੈਂ ਉਹੀ ਕਹਿਣ ਲੱਗੀ ਸੀ, ਆਪਾਂ ਸਿੱਧੇ ਨਿ ਕਲ ਜਾਵਾਂਗੇ, ਤੁਸੀਂ ਕੋਈ ਚਾਏ ਵਗੈਰਾ ਦਾ ਪੰਗਾ ਨਾਂ ਰੱਖਣਾ, ਆਪਾਂ ਸਿੱਧੇ ਬਸ ਲੈ ਕੇ ਅ ਸੋਰੀ ਮੈਂ ਤੁਹਾਨੂੰ ਮੈਂ ਤੁਹਾਨੂੰ ਲੈ ਕੇ ਤੇ ਮੈਂ, ਫ਼ੇਰ ਆਪਾਂ ਸਿੱਧੇ ਨਿਕਲ ਜਾਵਾਂਗੇ ਹਨਾਂ, ਹਾਂਜੀ, ਚਲੋ। ਠੀਕ ਐ ਜੀ, ਓਕੇ।
ਸਤਿ ਸ੍ਰੀ ਅਕਾਲ।
ਹਾਂਜੀ। ਹਾਂਜੀ।
ਹੁਣ ਤਾਂ ਪੂਰੀ ਹੋਰ ਹੋਣੀ ਸਹੀ ਸਲਾਮਤ।
ਹਾਂਜੀ। ਹਾਂ